ਹੈਲੋ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ
ਅੱਜ ਆਪਾਂ ਮੈਮ ਅਸੀਂ ਵਧੀਆ
ਜੀ ਓਕੇ ਮੈਮ ਵਧੀਆ, ਵਧੀਆ ਜੀ।
ਤੇ ਅੱਜ ਮੈਮ ਆਪਾਂ ਗੱਲ ਕਰਾਂਗੇ, ਨਸ਼ਿਆਂ ਦੇ ਟੋਪਿਕ ਤੇ
ਅੱਛਾ ਜੀ।
ਜਿਹੜਾ ਕਿ ਅੱਜ, ਕੱਲ੍ਹ ਬਹੁਤ ਜਿਆਦਾ ਵੱਧ ਰਿਹਾ ਹੈ ਗਾ।
ਹਾਂਜੀ, ਬੜਾ ਵੱਧ ਰਿਹਾ ਜੀ।
ਹਾਂਜੀ, ਹਾਂਜੀ ਕਿਉਂਕਿ ਆਪਣੀ ਤਾਂ ਬਹੁਤ ਤ ਜ਼ਿਆਦਾ ਹੈ ਹਨਾ ਇਹ ਸਮਾਜਿਕ ਤੌਰ ਤੇ ਜਿਹਦੇ ਨਾਲ ਕੀ ਹੈ ਕਿ ਅੱਜ ਕੱਲ੍ਹ ਦੇ ਨੌਜਵਾਨਾਂ ਦੀ ਸਿਹਤ ਤੇ ਬਹੁਤ ਪ੍ਰਭਾਵ ਪੈ ਰਿਹਾ ਹੈਗਾ
ਹਾਂਜੀ
ਅੱਜ ਕੱਲ੍ਹ ਜਿਹੜੇ ਪੜ੍ਹੇ ਲਿਖੇ ਨੌਜਵਾਨ ਨੇ ਉਹ ਵੀ ਨਸ਼ਿਆਂ ਦੇ ਪਿੱਛੇ ਹੀ ਪੈ ਰਹੇ ਨੇ
ਹਾਂਜੀ
ਕਿ ਨਸ਼ਾ ਜਿਹੜਾ ਆਪਣੇ ਸਮਾਜ ਦੇ ਵਿੱਚ ਬਿਲਕੁਲ ਆਮ ਹੋ ਗਿਆ।
ਹਾਂਜੀ
ਇਦੇ ਪਿੱਛੇ ਪੱਤਾ ਏ ਸਭ ਤੋਂ ਵੱਡਾ ਕਾਰਨ ਕੀ ਐ? ਕਿ ਲੋਕ ਨੇ ਜਿੜੇ ਓ ਬਹੁਤ ਜ਼ਿਆਦਾ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਬੇਰੁਜ਼ਗਾਰ ਨੇ।
ਹਾਂਜੀ
ਇਨਾਂ ਨੂੰ ਕੋਈ ਵੀ ਨੌਕਰੀ ਏ ਜਿੜੀ ਓ ਨਈ ਮਿਲ ਰੀ।
ਹਾਂਜੀ, ਇਹ ਅਸ਼ਿਆਂ ਦੇ ਕਾਰਨ ਦੇਖੋ ਜੀ ਨੌਜ
ਆਪਾਂ ਕੈਨੇ ਵੀ ਓ ਥੱਕ ਗਈ।
ਹਾਂਜੀ
ਹਾਂਜੀ ਤੇ ਬੀ ਓ ਫਿਰ ਕੀ ਕਰਦੇ ਨੇ ਅਬ ਜਿੜਾ ਮੈਂਟਲ ਲੈਵਲ ਐ ਓ ਠੀਕ ਕਰਨ ਦੇ ਲਈ ਨਸ਼ ਸ਼ਿਆਂ ਦਾ ਜਿੜਾ ਵੀ ਸਹਾਰਾ ਲੈਂਦੇ ਨੇ।
ਹਾਂਜੀ
ਕਿਉਂਕਿ ਅੱਜ ਕਲ੍ਹ ਜਿੜੀ ਗੋਰਮੈਂਟ ਐ ਵੇਖੋ ਓ ਲੋਕਾਂ ਨੂੰ ਨੌਕਰੀਆ ਜਿੜੀ ਬਹੁਤ ਘੱਟ ਦੇ ਰਈ ਐ।
ਹਾਂਜੀ
ਦੂਜਾ ਕੀ ਐ ਓਦੇ ਲਈ ਟੈਸਟ ਨੇ ਜਿੜੇ ਬਹੁਤ ਔਖੇ ਹੁੰਦੇ ਨੇ ਜਿੜੇ ਪਾਸ ਕਰਨੇ ਇੱਕ ਕ ਮਾਮੂਲੀ ਇਨਸਾਨ ਲਈ ਬਹੁਤ ਔਖੇ ਨੇ।
ਹਾਂਜੀ
ਜਿਦੇ ਕਰਕੇ ਬਉਤ ਸਾਰੇ ਲੋਕ ਪੜ੍ਹਾਈ ਕਰਨ ਦੇ ਬਾਵਜੂਦ ਵੀ ਬੇਰੁਜ਼
ਹੁੰ ਹਾਂਜੀ, ਹਾਂਜੀ ਜਿੜੇ ਆਪਣੇ ਨੌਜਵਾਨ ਨੇ ਵੇਖੋ ਜੀ ਓਨਾਂ ਦਾ ਬੌਤ ਜਿਆਦਾ ਭਵਿੱਖ ਤਵਾਹ ਹੋ ਰਿਆ
ਹਾਂਜੀ, ਹਾਂਜੀ ਬਿਲਕੁਲ ਜੀ।
ਅਤੇ ਓ ਬੌਤ ਹਾਂ ਓ ਬੌਤ ਜਿਆਦਾ ਨਸ਼ਿਆਂ ਦੇ ਸ਼ਿਕਾਰ ਹੋ ਰਏ ਨੇ ਜੀ। ਜਿਵੇਂ ਅੱਜ ਕੱਲ੍ਹ ਦੇ ਬੌਤ ਜ਼ਿਆਦਾ ਨਸ਼ੇ ਚੱਲ ਰੇ ਨੇ ਬੌਤ ਜਿਆਦਾ ਮਤਲਬ ਪੁੀ ਫੀਮ ਸਵ ਪੋ ਚਿੱਟਾ ਹੋਰ ਬਹੁਤ ਜਿਆਦਾ ਨਸ਼ੇ ਜਿੜੇ ਓ ਬੌਤ ਜ਼ਿਆਦਾ ਨਸ਼ੇ ਕਰ ਲੈਂਦੇ ਕਿਉਂਕਿ ਉਨਾਂ ਨੂੰ ਨਸ਼ੇ ਵੀ ਇੱਕ ਬੌਤ ਗ਼ਲਤ ਰਤੇ ਲੈ ਕੇ ਜਾ ਰੇ ਨੇ।
ਬਿਲਕੁਲ ਜੀ, ਬਿਲਕੁਲ ਕਿਉਂਕਿ ਲੋਕ ਨੇ ਜਿੜੇ ਕਈ ਸੁਸਾਈਡ ਵੀ ਕਰਦੇ ਨੇ।
ਹਾਂਜੀ ਇਹ ਗ ਇੱਕ ਬਹੁਤ ਬੜਾ ਉਹ ਹੋ ਚੁੱਕਿਆ ਬ ਬਹੁ ਡਾ
ਕਾਰਨ
ਮਤਲਬ ਪਹਿਲੂ ਬਣ ਚੁੱਕੀ ਐ ਕਾਰਨ ਬਣ ਚੁੱਕੀ ਐ ਜਿਦੇ ਕਰਕੇ ਆਪਣਾ ਸਮਾਜ ਤਰੱਕੀ ਨੀ ਕਰ ਰਿਆ ਜੀ।
ਹਾਂਜੀ ਜਿੜੇ ਅੱਜ ਕੱਲ ਲੋਕ ਨੇ ਨਾ ਓ ਦੂਜੇ ਦੀ ਦੇਖਾ ਦੇਖੀ ਨਾਲ ਵੀ ਬਹੁਤ ਨਸ਼ੇ ਕਰਦੇ ਨੇ ਜਿਵੇਂ ਉਨਾਂ ਦੇ ਕੋਈ ਦੋਸਤ ਨਸ਼ੇ ਕਰਦੇ ਹੁੰਦੇ ਨੇ ਦੇਖੋ ਉਨਾਂ ਨੂੰ ਦੇਖ ਕੇ ਨਸ਼ਿਆਂ ਤੇ ਲੱਗ ਜਾਂਦੇ ਨੇ ਪਤੈ ਕੀ ਕੈਂਦੇ ਨੇ ਕਿ ਇੱਕ ਵਾਰ ਆਪਾਂ ਇਦਾ ਟੇਸਟ ਕਰਕੇ ਦੇਖੀਏ ਹੈਲੋ ਹੈਲੋ ਜਿਦੇ ਨਾਲ ਕੇ ਫੇਰ ਉਨਾਂ ਦਾ ਸਵਾਦ ਐ ਜਿੜਾ ਓ ਵੱਧਦਾ ਜਾਂਦਾ ਹੌਲੀ, ਹੌਲੀ ਓ ਤੇ ਪੂਰੀ ਤਰ੍ਹਾਂ ਅੱ ਆਦੀ ਹੋ ਜਾਂਦੇ ਨੇ।
ਹਾਂਜੀ
ਜਿਵੇਂ ਕਿ ਹੁਣ ਤੁਸੀਂ ਲਾ ਲੋ ਕਈ ਵਾਰ ਆਪਾਂ ਨੂੰ ਹਾਂਜੀ। ਜਿਹੜੇ ਦੂਜੀਆਂ ਥਾਵਾਂ ਹੁੰਦੀਆਂ ਨੇ ਉਹਨਾਂ ਤੋਂ ਵੀ ਬਹੁਤ ਨਸ਼ੇ ਨੇ, ਜਿਹੜੇ ਆਉਂਦੇ ਨੇ ਦੇਖੋ।
ਹਾਂਜੀ।
ਜਿਵੇਂ ਹੁਣੀ ਮੈਂ ਥੋੜ੍ਹੇ ਦਿਨ ਪਹਿਲਾਂ, ਇੱਕ ਖਬਰ ਸੁਣੀ ਕਿ ਨਾ ਜਿਹੜੇ ਆਪਣੇ ਕੁਰਕਰਿਆਂ ਦੇ ਪੈਕੇਟ ਹੁੰਦੇ ਨੇਗੇ ਦੇਖੋ ਉਹਨਾਂ ਦੇ ਵਿੱਚ ਵੀ ਨਾ ਲਿਜਾ ਕੇ ਚਿੱਟਾ ਵੇਚਿਆ ਜਾ ਰਿਹਾ ਸੀ, ਮਤਲਬ ਕਿ ਦੂਜੇ ਖੇਤਰ ਦੇ ਵਿੱਚ।
ਹਾਂਜੀ-ਹਾਂਜੀ।
ਕਿ ਉਹ ਕਾਫ਼ੀ ਟਾਈਮ ਤੋਂ ਚੱਲ ਰਿਹਾ ਸੀਗਾ, ਕਿ ਜਦੋਂ ਹੁਣ ਉਹਦਾ ਬਾਰੇ ਪਤਾ ਲੱਗਿਆ, ਤਾਂ ਉਹਦੀ ਜਾਂਚ ਹੋਈ ਤਾਂ ਉਹਦੇ ਵਿੱਚੋਂ ਕੁਰਕਰਿਆਂ ਦੇ ਪੈਕਟ ਦੇ ਵਿੱਚ ਉਹ ਚਿੱਟਾ ਨਿਕਲਿਆ।
ਅੱਛਾ ਜੀ।
ਹਾਂਜੀ, ਆ ਹੁਣ ਥੋੜੇ ਦਿਨਾਂ ਦੀ ਹੀ ਗੱਲ ਐ।
ਅੱਛਾ ਜੀ।
ਇਹ ਤਾਂ ਬਿਲਕੁਲ ਆਮ ਹੋ ਰਿਹਾ।
ਹਾਂਜੀ, ਜੇ ਨਸ਼ਿਆਂ ਦੇ ਨਾਲ ਹੀ ਨੌਜਵਾਨਾਂ ਦਾ ਭਵਿੱਖ ਖ਼ਰਾਬ ਹੁੰਦਾ ਰਿਹਾ ਜੀ। ਹਾਂਜੀ, ਹਾਂਜੀ ਬਹੁਤ ਜ਼ਿਆਦਾ ਜੀ।
ਹਾਂਜੀ। ਇਹਦੇ ਨਾਲ ਕੀ ਹੈਗਾ ਵੀ, ਆਪਣੇ ਜਿਹੜੇ ਪਰਿਵਾਰ ਤੇ ਨਸ਼ੇ ਕਰਨ ਨਾਲ ਵੀ ਬਹੁਤ ਬੁਰਾ ਪ੍ਰਭਾਵ ਪੈਂਦਾ, ਕਿਉਂਕਿ ਜਿਹੜੇ ਮਾਤਾ- ਪਿਤ ਤਾ ਨੇ ਉਹ ਵੀ ਦੁਖੀ ਹੁੰਦੇ ਨੇ ਦੇਖੋ ਹਨਾ।
ਹਾਂਜੀ-ਹਾਂਜੀ।
ਦੂਜਾ ਕੀ ਐ, ਜਿਹੜੇ ਪਰਿਵਾਰ ਨੇ ਉਹ ਉੱਜੜ ਜਾਂਦੇ ਨੇ। ਕਿਉਂਕਿ ਅੱਜ ਕੱਲ੍ਹ ਹਰ ਇੱਕ ਦੇ ਇੱਕ ਹੀ ਬੱਚਾ ਹੁੰਦਾ ਦੇਖੋ ਹਨਾ।
ਹਾਂਜੀ।
ਕਿਉਂਕਿ ਜਦੋਂ ਉਹਨੂੰ ਨਸ਼ੇ ਦੀ ਲੱਤ ਲੱਗ ਜਾਂਦੀ ਐ, ਤਾਂ ਉਹ ਹਟਦਾ ਨੀ।
ਹਾਂਜੀ।
ਤੇ ਫੇਰ ਕੀ ਕਰਦੇ ਨੇ ਉਹ ਜਿਵੇਂ ਕਿ ਮਾਂ ਪਿਓ ਤੋਂ ਪੈਸੇ ਮੰਗਦੇ ਨੇ ਤਾਂ ਉਹਨਾਂ ਨਾਲ ਕੁੱਟਮਾਰ ਵੀ ਕਰਦੇ ਨੇ ਦੇਖੋ।
ਹਾਂਜੀ, ਹਾਂਜੀ।
ਜਿਹਦੇ ਕਰਕੇ ਉਹਨਾਂ ਨੂੰ ਤੋੜ ਵਗੈਰਾ ਵੀ ਲੱਗਦੀ ਹੈਗੀ। ਪਰ ਮਾਤਾ-ਪਿਤਾ ਨੇ ਜਿਹੜਾ ਇਲਾਜ ਵੀ ਬਹੁਤ ਕਰਾਉਂਦੇ ਨੇ ਪਰ ਉਹ ਹੱਟਦੇ ਨਹੀਂ।
ਹਾਂਜੀ। ਇੱਕ ਆਪਣੀ ਕੱਲ ਖ਼ਬਰ ਆ ਰਹੀ ਸੀ ਜੀ ਅਹ ਕੋਲਜ ਦੇ ਵਿੱਚ 'ਚ ਇੱਕ ਬੱਚੇ ਤੋਂ ਬਹੁਤ ਜਿਆਦਾ ਨਸ਼ਾ ਫੜਿਆ ਗਿਆ ਜੀ। ਜਿਵੇਂ ਕਿ ਕੋਾਲਜਸ ਸਕੂਲਾਂ ਦੇ ਵਿੱਚ ਬਹੁਤ ਜਿਆਦਾ, ਬੱਚੇ ਨਸ਼ੇ ਕਰਦੇ ਨੇ ਜਿਵੇਂ ਕੂਲ ਇਪ ਹੋ ਗਏ ਕੂਲਪ ਅੱਜ ਕੱਲ ਜੀ ਜਿਵੇਂ ਇੱਕ ਆਮ ਹੋ ਗਈ ਜਮਾ ਜੀ, ਹਰੇ ਹਾਂਜੀ। ਅਹ ਬਾਰਾਂ ਤੇਰਾਂ ਸਾਲ ਦੇ ਬੱਚੇ ਵੀ ਲਗਾ ਰਹੇ ਨੇ, ਇੰਨਾ ਜ਼ਿਆਦਾ ਆਪਣੀ ਜਨਰੇਸ਼ਨ ਇੰਨੀ ਖਰਾਬ ਹੋਰੀ ਆ ਜੀ।
ਬਿਲਕੁਲ ਜੀ, ਬਿਲਕੁਲ ਉਹਦੇ ਨਾਲ ਕਿ ਉਹਨਾਂ ਨੂੰ ਉਹਨਾਂ ਦੀ ਸਿਹਤ ਦਾ ਵੀ ਨੁਕਸਾਨ ਹੋ ਰਿਹਾ ਨਾ।
ਹਾਂਜੀ, ਹਾਂਜੀ।
ਜਿਹਦੇ ਕਰਕੇ ਉਹ ਬਿਮਾਰੀਆਂ ਵੀ ਲੱਗਦੀਆਂ ਨੇ, ਉਹਨਾਂ ਨੂੰ ਉਹਨਾਂ ਦਾ ਖ਼ੂਨ ਹੈ ਜਿਹੜਾ ਉਹ ਖਰਾਬ ਵੀ ਹੋ ਜਾਂਦਾ ਜੇ।
ਹਾਂਜੀ-ਹਾਂਜੀ, ਆਉਣ ਵਾਲੀ। ਪੀੜ੍ਹੀ ਆ ਜਿਹੜੀ, ਉਹ ਜਮਾ ਇੱਕ, ਖ਼ਤਮ ਦੀ ਕਗਾਰ ਤੇ ਆ ਰਹੀ ਹੈ ਜੀ।
ਹਾਂਜੀ-ਹਾਂਜੀ, ਬਿਲਕੁਲ, ਕਿਉਂਕਿ ਹੁਣ ਨਾ ਪਿੰਡਾਂ ਸ਼ਹਿਰਾਂ ਦੇ ਵਿੱਚ, ਇਹ ਚੀਜ਼ ਹੈ। ਜਿਹੜੀ ਆਮ ਹੋ ਰਹੀ ਹੈ ਦੇਖੋ।
ਹਾਂਜੀ।
ਕੋਈ ਕਿਸੇ ਨੂੰ ਰੋਕ ਨਹੀਂ ਰਿਹਾ, ਕੁੱਛ ਨਹੀਂ ਕਰ ਰਿਹਾ, ਕਿਉਂਕਿ ਪਰਿਵਾਰ ਦੇ ਮੈਂਬਰ ਜੇ ਰੋਕ ਰਹੇ ਨੇ ਤਾਂ, ਉਹਨਾਂ ਦੇ ਉਹ ਮਾਰਨ ਤੱਕ ਹੀ ਜਾਂਦੇ ਨੇ ਦੇਖੋ ਹਨਾ।
ਹਾਂਜੀ।
ਪਰ ਕਈ ਲੋਕ ਨਾ ਜਿਹੜੇ, ਮਤਲਬ ਕੇ ਮਰਦੇ ਨੇ ਹੈਗੇ ਦੇਖੋ ਨਸ਼ੇ ਇਹਦੇ ਨਾਲ, ਉਹ ਕੀ ਕਰਦੇ ਨੇ, ਜਦੋਂ ਉਹਨਾਂ ਦੇ ਸਰੀਰਾਂ ਨੂੰ ਤੋੜ ਲੱਗਦੀ, ਕਈ ਵਾਰ ਉਹ ਕਾਫ਼ੀ ਟਾਈਮ ਵੱਧ ਲੈਂਦੇ ਨੇ, ਓਵਰਡੋਜ਼ ਵਾਂਗ। ਲੈ ਲੈਂਦੇ ਨੇ ਜਿਵੇਂ ਕਿ
ਹਾਂਜੀ-ਹਾਂਜੀ, ਹਾਂਜੀ।
ਜਿਹਦੇ ਨਾਲ ਉਹਨਾਂ ਨੂੰ, ਹਾਰਟ ਅਟੈਕ ਵਗੈਰਾ ਹੋ ਜਾਂਦਾ।
ਹਾਂਜੀ-ਹਾਂਜੀ।
ਕਿਉਂਕਿ ਵੀ ਫਿਰ ਜਿਹੜੇ ਮਾਂ-ਬਾਪ ਨੇ
ਹਾਂਜੀ, ਅੱਜ ਕੱਲ ਇੱਕ ਨਸ਼ਾ ਕਹਿੰਦੇ, ਹੋਰ ਆ ਰਿਹਾ ਜੀ ਜਦੋਂ ਕੋਈ ਵੀ ਮਤਲੱਬ ਇਨਸਾਨ ਉਹਨੂੰ ਕਰਦਾ ਜੀ। ਉਹ ਉੱਠ ਕੇ ਤੁਰ ਵੀ ਨਹੀਂ ਸਕਦਾ ਜੀ। ਇਦਾਂ ਦੇ ਨਸ਼ੇ ਵੀ ਆਪਣੇ, ਪੰਜਾਬ ਦੇ ਵਿਚ ਆ ਰਹੇ ਨੇ
ਫਿਰ ਦੇਖਲੋ, ਕਿੰਨਾ ਬੁਰਾ ਜ਼ਿਆਦਾ ਹਾਲ ਹੈ ਹਨਾ।
ਹਾਂਜੀ, ਆਉਣ ਵਾਲੀ ਪੀੜ੍ਹੀ ਦਾ ਬਹੁਤ ਜ਼ਿਆਦਾ ਔਖਾ ਹੋਜੂਗਾ ਜੀ।
ਹਾਂਜੀ ਹਾਂ, ਨਸ਼ਿਆਂ ਨੇ ਪੂਰਾ ਪੰਜਾਬ ਹੀ ਤਬਾਹ ਕਰਤਾ, ਕਿਉਂਕਿ ਹੁਣ ਤਾਂ ਅੱਜ ਕੱਲ ਸਾਰੇ ਦੇਸਾਂ ਦੇ ਵਿੱਚ ਹੀ ਆਮ ਹੋ ਰਿਹਾ ਹੈ ਹਣਾ ਦੇਖੋ।
ਹਾਂਜੀ-ਹਾਂਜੀ, ਹਾਂਜੀ।
ਇਹਦੇ ਵਾਸਤੇ ਕੀ ਹੈ, ਸਰਕਾਰ ਨੂੰ ਨੇ ਦੇਖੋ, ਹੁਣ ਸਰਕਾਰ ਨੇ ਕਦਮ ਵੀ ਬਹੁਤ ਤਾਂ ਉਠਾਏ ਨੇ ਦੇਖੋ।
ਹਾਂਜੀ-ਹਾਂਜੀ।
ਕਿ ਨਸ਼ੇ ਵਾਲਿਆਂ ਦੇ ਦੇਖੋ, ਘਰ ਬੀ ਢਾਏ ਗਏ ਨੇ ਜਿਹੜੇ ਨਸ਼ਾ ਵੇਚ
ਹਾਂਜੀ, ਬਿਲਕੁੱਲ ਜੀ ਬਿਲਕੁੱਲ।
ਉਹਨਾਂ ਨੇ ਇੱਕ ਮੁਹਿੰਮ ਚਲਾਈ ਸੀਗੀ, ਹੁਣ ਸਰਕਾਰ ਨੇ।
ਹਾਂਜੀ।
ਵੀ ਚਲੋ, ਨਸ਼ੇ ਨੂੰ ਵੀ ਕਿਸੇ ਤਰ੍ਹਾਂ ਘੱਟ ਕੀਤਾ ਜਾਵੇ।
ਹਾਂਜੀ, ਬਿਲਕੁੱਲ ਹਾਂ, ਬਿਲਕੁੱਲ।
ਤੇ ਜਿਹੜੇ ਨਸ਼ੇ ਵਾਲੇ ਲੋਕ ਨੇ, ਉਹਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਦੇ ਵਿੱਚ ਵੀ ਰੱਖਿਆ ਜਾ ਰਿਹਾ ਹੁਣ।
ਹਾਂਜੀ-ਹਾਂਜੀ।
ਜਿਨਾਂ ਦੀ ਰਿਪੋਰਟਸ ਉਹਨਾਂ ਕੋਲ ਪਹੁੰਚ ਰਹੀ ਹੈ, ਕਿ ਐ ਬੰਦੇ ਨਸ਼ਾ ਕਰ ਰਹੇ ਨੇਗੇ ਦੇਖੋ ਉਹਨਾਂ ਨੂੰ ਪੰਦਰਾਂ-ਪੰਦਰਾਂ, ਵੀਹ-ਵੀਹ ਦਿਨਾਂ ਲਈ, ਉੱਥੇ ਰੱਖਿਆ ਵੀ ਜਾ ਰਿਹਾ ਹੈਗਾ।
ਹਾਂਜੀ-ਹਾਂਜੀ।
ਪਰ ਇਹਦੇ ਲਈ ਸਰਕਾਰ ਨੂੰ, ਜਿਹੜੇ ਨਾ ਜਾਗਰੂਕ ਕੈਂਪ ਨੇ, ਉਹ ਵੀ ਲਵਾਉਣੇ ਚਾਹੀਦੇ ਨੇ, ਕਿਉਂਕਿ ਜਿਹੜੇ ਪੜ੍ਹੇ ਲਿਖੇ ਕਿੰਨੇ ਨੌਜਵਾਨ ਨੇ, ਥੋੜ੍ਹਾ ਬਹੁਤਾ ਹਨਾ ਜਾਗਰੂਕ ਹੋਣਾ ਹਉ।
ਹਾਂਜੀ-ਹਾਂਜੀ, ਜਿਵੇਂ ਜੀ ਆਪਣੇ ਸਕੂਲਾਂ ਕਾਲਜਾਂ ਚੱ ਸੈਮੀਨਾਰ ਵਗੈਰਾ ਲਗਾਏ ਜਾਣ। ਹੁਨ ਐ ਥੋੜੇ ਕੀ ਬੱਚੇ ਜਾਗਰੂਕ ਹੋਣ ਜੀ ਹਾਂਜੀ
ਜੀ ਹਾਂ
ਕਿਉਂਕਿ ਜਿਹੜਾ ਨਸ਼ਾ ਹੈ ਥੋੜ੍ਹਾ ਜਿਹਾ ਘਟੇਗਾ ਜੀ ਫਿਰ ਆਪਣਾ ਪੰਜਾਬ ਅੱਗੇ ਵਧੂਗਾ ਜੀ
ਹਾਂਜੀ ਹਾਂਜੀ ਬਿਲਕੁਲ ਜੀ ਕਿਉਂਕਿ ਸਰਕਾਰ ਨੂੰ ਵੀ ਜਿਹੜੀ ਨਸ਼ੇ ਦੀ ਤਸਕਰੀ ਕਰਦੇ ਨੇ ਇਹਨਾਂ ਖਿਲਾਫ਼ ਕਾਨੂੰਨ ਵੀ ਬਣਾਉਣੇ ਚਾਹੀਦੇ ਨੇ
ਮੇਰੇ ਹਿਸਾਬ ਨਾਲ ਤਾਂ ਨਾ ਉਹਨਾਂ ਨੂੰ ਮੌਤ ਦੀ ਸਜ਼ਾ ਹੀ ਦੇਣੀ ਚਾਹੀਦੀ ਹੈ
ਹਾਂਜੀ ਕਿਉਂਕਿ ਜਿਹੜਾ ਆਉਣ ਵਾਲੇ ਬੱਚੇ ਨੇ ਉਹ ਨਾ ਖ਼ਰਾਬ ਹੋਣ
ਹਾਂਜੀ ਹਾਂ ਕਿਉਂਕਿ ਹੁਣ ਵੀ ਲਾ ਲਓ ਵੀ ਛੋਟੀ ਛੋਟੇ ਛੋਟੇ ਬੱਚਿਆਂ ਦਾ ਭਵਿੱਖ ਹੈ ਜਿਹੜਾ ਆਪਾਂ ਨੂੰ ਸਹੀ ਨੀ ਦਿਸ ਰਿਹਾ
ਹਾਂਜੀ ਹਾਂਜੀ
ਕਿਉਂਕਿ ਵੀ ਲੋਕ ਨਸ਼ਾ ਵੱਧ ਤੋਂ ਵੱਧ ਕਰ ਰਹੇ ਨੇਗੇ
ਬੋਤ ਜਿਆਦਾ ਕਰ ਰਹੇ ਨੇ ਜੀ ਇੱਕ ਚਿੱਟਾ ਜਿਹੜਾ ਬੋਤ ਜਿਆਦਾ ਫੇਮਸ ਹੋ ਰਿਹਾ ਜੀ
ਹਾਂਜੀ ਹਾਂਜੀ ਬੋਤ ਜ਼ਿਆਦਾ ਜੀ ਇਹ ਤੇ ਮਹਿੰਗਾ ਵੀ ਬੋਤ ਆਉਂਦਾ ਇਹਦੇ ਨਾਲ ਨਾਲ ਹੀ ਦੇਖੋ ਪੈਸੇ ਦੀ ਬਰਬਾਦ ਕੀ ਹੁੰਦੀ ਹੈ ਨਾ ਨਾਲੇ ਆਪਣਾ ਸਰੀਰ ਹੈ ਜਿਹੜਾ ਉਹ ਬੋਤ ਖ਼ਰਾਬ ਹੁੰਦਾ ਹੈ
ਹਾਂਜੀ
ਇਹਦੇ ਨਾਲੋਂ ਤਾਂ ਵੀ ਆਪਾਂਣੇ ਜਿਹੜੇ ਲੋਕ ਨੇ ਉਹਨਾਂ ਨੂੰ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਜਿਵੇਂ ਕਿ ਕਬੱਡੀ ਹੋ ਗਈ ਦੇਖ ਹਨਾ ਵਧੀਆ ਖੁਰਾਕਾਂ ਖਾਣੀਆਂ ਚਾਹੀਦੀਆਂ ਨੇ ਜਿਹਦੇ ਨਾਲ ਇਹ ਸਾਰੀਆਂ ਚੀਜ਼ਾਂ ਘੱਟ ਹੋਣ ਤੇ ਦੂਜੇ ਲੋਕ ਨੇ ਜਿਹੜੇ ਉਹ ਵੀ ਪ੍ਰੇਰਿਤ ਹੋਣ
ਹਾਂਜੀ
ਹਮ ਤਾਂ ਹੀ ਨਸ਼ਾ ਘੱਟ ਹੋ ਸਕਦਾ ਕਿਸੇ ਇੱਕ ਬੰਦੇ ਦੇ ਨਾਲ ਤਾਂ ਨੀ ਘੱਟ ਹੋਏਗਾ ਇਹ
ਹਾਂਜੀ ਹਾਂਜੀ
ਬਾਕੀ ਚਲੋ ਹਨਾ ਸਭ ਦੀ ਆਪਣੀ ਆਪਣੀ ਸਮਝ ਹੁੰਦੀ ਹੈ
ਹਾਂਜੀ ਹਾਂਜੀ ਇਸ ਆਪਾਂ ਨੂੰ ਘੱਟੋ ਘੱਟ ਇਹਦੇ ਤੇ ਪੂਰੀ ਗੌਰ ਕਰਨੀ ਚਾਹੀਦੀ ਜ
ਹਾਂਜੀ ਹਾਂਜੀੀ ਬਿਲਕੁਲ ਜੀ ਬਿਲਕੁਲ ਹਾਂਜੀ ਹਾਂ ਕਿਉਂਕਿ ਜਿਹੜੇ ਨੌਜਵਾਨ ਨੇ ਉਹ ਬੋਤ ਜ਼ਿਆਦਾ ਖ਼ਤਮ ਹੋ ਰਹੇ ਨੇ
ਹਾਂਜੀ
ਚਲੋ ਠੀਕ ਹੈ ਮੈਮ ਆਪਾਂ ਨੈਕਸਟ
ਓਕੇ ਓਕੇ ਜੀ ਓਕੇ ਜੀ
ਓ